ਹੈਲੋ, ਹੈਲੋ, ਹਾਂਜੀ, ਸਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੇ?
ਸਬ ਠੀਕ, ਤੁਸੀਂ ਦੱਸੋ? ਠੀਕ-ਠਾਕ
ਹਾਂਜੀ, ਹਾਂਜੀ ਵਧੀਆ। ਹੋਰ ਕੀ ਕਰੀ ਜਾਂਦੇ ਸੀ।
ਬਸ ਕੁਛ ਨੀ ਬੋਰ ਹੋਣਦੇ, ਘਰੇ ਬੈਠੇ ਤੇ- ਕਿਤੇ ਆਪਣਾ ਪ੍ਰੋਗਰਾਮ ਬਣਾਈਏ, ਆਪਣਾ ਘੁੰਮਨ ਫਿਰਨ ਦਾ ਕਿਤੇ।
ਹਾਂਜੀ-ਹਾਂਜੀ, ਮੈਂ ਵੀ ਕਾਫ਼ੀ ਦਿਨਾਂ ਤੋਂ ਐਹੀ ਸੋਚ ਰਹੀ ਸੀ, ਮੈਂ ਵੀ ਘਰ ਬੈਠੇ ਨਾ ਬੜੀ ਜ਼ਿਆਦਾ- ਦਾ ਮਤਲਬ ਬੋਰ ਹੋ ਰਹੀ ਸੀ। ਸੋਚ ਰਹੀ ਹੀ ਕਿ, ਕਿਤੇ ਪਹਾੜਾਂ ਵੱਲ ਨੂੰ ਘੁੰਮ ਕੇ ਆਈਏ।
ਹਾਂਜੀ, ਹਾਂਜੀ ਇਹ ਤੇ ਹੈ। ਕਿਤੇ ਬਣਾ ਲਈਏ ਫੇਰ- ਕਿਤੇ ਆਪਣਾ ਪ੍ਰੋਗਰਾਮ, ਆਪਣਾ ਟੂਰ ਬਣਾ ਦਿੰਦੇ ਆਂ ਆਪਾਂ। ਹਾਂਜੀ, ਕਿਹੜੇ ਵਾਲੀ ਸਾਈਡ 'ਚ ਚਲੀਏ ਪਹਾੜਾਂ ਵੱਲ ਨੂੰ-
ਮੈਂ 'ਤੇ ਚੱਲਦੀ, ਮੈਂ ਤੇ ਕਹਿੰਨੀ ਆਂ। ਕਿ ਅਸੀਂ ਹਮ ਦੇਖਦੇ ਹਾਂ, ਕੋਈ ਵਧੀਆ ਜਿਹਾ ਸਥਾਨ ਵੇਖ ਲੈਂਦੇ ਹਾਂ, ਜਿੱਥੇ ਅਸੀਂ- ਤੇ ਜਿੱਥੇ ਸ਼ੁੱਧ ਵਾਤਾਵਰਨ ਹੋਵੇ ਵਧੀਆ ਮਾਹੌਲ ਹੋਵੇ, ਸਾਫ਼ ਸੁਥ ਸੁਥਰਾ ਹੋਵੇ ਹਨਾ ਉੱਥੇ ਜ਼ਿਆਦਾ ਵਧੀਆ ਰਉਗਾ। ਉੱਥੇ ਅਸੀਂ ਜ਼ਿਆਦਾ ਤੋਂ ਜ਼ਿਆਦਾ- ਤੇ ਆਨੰਦ ਮਾਨ ਸਕਦੇ ਆ।
ਹਾਂਜੀ, ਹਾਂਜੀ। ਐਹ ਕਿ ਜਿਹੜਾ ਨਜ਼ਦੀਕ ਪਵੇ। ਜਿਹੜੇ ਵਧੀਆ ਲੋਕੇਸ਼ਨ ਹੋਵੇ, ਜਿੱਦਾਂ ਕਿ ਆਪਣਾ ਲਾਗੇ ਲ ਲਾ ਲੋ। ਜਿਹੜਾ ਆਪਾਂ ਨੂੰ ਨ ਮਾਇੰਡ ਫਰੈਸ਼ ਹੋਜੇ। ਜਿਹੜਾ ਮਤਲਬ ਕਿ ਹਨਾ।
ਹਾਂਜੀ-ਹਾਂਜੀ, ਮੈਂ ਵੀ ਸੋਚ ਰਹੀ ਸੀ। ਮੇਰੇ ਦੋ ਚਾਰ-ਮਿੱਤ- ਮਿੱਤਰ ਹੈਗੇ, ਉਹ ਵੀ ਇਸ ਬਾਰੇ ਹੀ ਗੱਲ ਕਰਦੇ ਪਏ ਸੀ। ਮੇਰੇ ਨਾਲ ਕਿ ਅਸੀਂ ਚਲੀਏ ਕਿ- ਕਿਤੇ 'ਤੇ ਫਿਰ ਮੈਂ ਤੁਹਾਨੂੰ- ਫੋਨ ਲਗਾ ਲਿਆ। ਮੈਂ ਕਿਹਾ ਚਲੋ ਪੁੱਛ ਕੇ ਵੇਖਦੀ ਆਂ, ਕੀ ਤੁਹਾਡਾ ਕੀ ਵਿਚਾਰ ਹੈ।
ਹਾਂਜੀ, ਹਾਂਜੀ ਇਹ ਹੈ। ਮੈਂ ਵੀ ਕਹਿੰ ਸੋਚ ਕੇ। ਕਿੰਨੇ ਹੋ ਗਏ, ਮੈਨੂੰ ਵੀ ਬੋਰ ਹੋ ਡਏ ਹਾਂ, ਬੈਠੇ- ਬੈਠੇ ਘਰੇ। ਤੇ ਮੈਂ ਚਲੋ ਕਿਤੇ ਪ੍ਰੋਗਰਾਮ ਬਣਾ ਲੈਂਣੇ, ਜੇੜਾ ਲਾਗੇ-ਸ਼ਾਗੇ ਕਿਤੇ ਪਵੇ ਹਨਾ, ਪਹਾੜਾਂ ਵੱਲ ਨੂੰ। ਜੇੜਾ ਠੰਡਾ, ਹਾਂਜੀ। ਤੇ ਅਪਣਾ ਫਿਰ ਅਪਣਾ ਮਲ ਕਈ, ਕੀ ਕੇਂਦੇ ਨੇ ਉਹਨੂੰ? ਪ੍ਰੋਗਰਾਮ ਬਣਾ ਲੈਂਦੇ ਕਿਤੇ ਆਪਾਂ, ਜਿੱਥੇ ਕਿ ਰਹਿਣ-ਸਹਿਣ ਦਾ ਹਨਾ, ਸਾਰਾ ਕੁਛ ਅਪਣਾ ਅ ਵੇ ਲੈਂਦੇ ਆਪਣਾ ਹਨਾ।
ਹਾਂਜੀ-ਹਾਂਜੀ, ਮੈਂ ਸੋਚਦੀ ਪਈ ਸੀਗੀ ਕਿ ਅਸੀਂ ਓ ਥਾਂ ਵੇਖਦੇ ਆਂ, ਜਿੱਥੇ ਹਾਨੂੰ ਮਲਬ ਹਰ ਤਰ੍ਹਾਂ ਦੀ ਸਹੂਲਤ ਮਿਲ ਜਾਵੇ ਹਨਾ, ਕਿ ਜਿਵੇਂ ਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਦਾ ਸਾਮਣਾ ਨਾ ਕਰਨਾ ਪਵੇ। ਤੇ ਏਕ ਗੱਲ ਮੈਂ ਹੋਰ ਸੋਚਦੀ ਪਈ ਸੀਗੀ। ਕਿ ਤੁਹਾਨੂੰ ਕੀ ਲੱਗਦਾ ਕਿ ਅਸੀਂ ਜਦੋਂ ਅਸੀਂ ਘੁੰਮਣ ਜਾਣਾ ਵਾ ਤਾਂ ਅਸੀਂ ਕਾਰ ਦੁਆਰਾ ਜਾਈਏ, ਜਾਂ ਅਹੀ ਬੱਸ ਦੁਆਰਾ ਜਾਈਏ।
ਏ ਮੇਰਾ ਤੇ ਇਹੀ ਰਾਏ ਏ ਜਿਵੇਂ ਕਿ ਆਪਾਂ ਕਾਰ ਦੁਆਰਾ ਜਾਵਾਂਗੇ ਤੇ ਸਭ ਤੋਂ ਬੈਸਟ ਰਵਾਂਗੇ, ਕਿਉਂਕਿ ਅਪ ਪਾਂ ਜਿਵੇਂ ਕਾਰ ਤੇ ਜਾਂਦੇ, ਆਪਾਂ ਕੋਈ ਜਗਾ ਮਲ ਕਿ ਲੋਕੇਸ਼ਨ ਮਿਲਦੀ ਫੋਟੋਗ੍ਰਾਫਰੀ ਕਲਿੱਕ ਕਰਨ ਦੇ ਵਾਸਤੇ, ਆਪਾਂ ਵਧੀਆ ਰਮਾ ਨਾ ਕਿ ਕਰ ਸਕਦੇ ਵਧੀਆ ਲੋਕੇਸ਼ਨ ਤੇ, ਜਿੱਥੇ ਵੀ ਹਾਨੂੰ ਮਿਲਦੀ ਹੈਨਾ ਲੋਕੇਸ਼ਨ। ਜੇ ਅਈ ਬੱਸ ਥਰੂ ਜਾਵਾਂਗੇ, ਤੇ ਆਪਾਂ ਬੱਸ ਚ ਇੱਕ ਵਾਰ ਬਹਿ ਜਾਗੇ ਬੱਸ ਜਿੱ ਜਿੱਥੇ ਆਪਾਂ ਜਿੱਥੋਂ ਬੈਠੇ ਆ ਤੇ ਜਾਂ ਜਿੱਥੇ ਪਹੁੰਚਣਾ ਬਸ ਉੱਥੇ ਪਹੁੰਚਣਾ ਆਪਾਂ। ਦਾਣਾ ਅਪਣਾ ਲੋਕੇਸ਼ਨ ਜਿਵੇਂ ਕਿ ਆਪਾਂ ਫੋਟੋਗ੍ਰਾਫ ਕਲਿੱਕ ਨੀ ਕਰ ਸਕਦੇ। ਐਦਾ ਏ ਛੁਆਣਾ।
ਹਾਂਜੀ-ਹਾਂਜੀ ਏ ਤਾਂ ਤੁਹਾਡਾ ਮਲਬ ਇੱਕ ਮੇਨ ਮੁੱਦਾ ਵਾ ਕਿ ਹਾਂ ਏ ਤੁਸੀਂ ਗੱਲ ਬਿਲਕੁਲ ਸਈ ਕੀ ਤੀ ਐ। ਕਿ ਜੇ ਅਸੀਂ ਬੱਸ ਚ ਜਾਵਾ ਪਰ ਇੱਕ ਗੱਲ ਏਹ ਵੀ ਹੈਗੀ ਐ ਕਿ ਜੇ ਅਸੀਂ ਬੱਸ ਤੇ ਜਾਨੇ ਆ ਉਹਦਾ ਖਰਚਾ ਸਾਨੂੰ ਕਾਟ ਪਵੇਗਾ, ਹਾਂਜੀ।
ਹਾਂਜੀ, ਏਹ ਤੇ ਹੈਗਾ ਹੈ ਕਿ ਅਪਣਾ ਖਰਚਾ ਉਹ ਕੱਟ ਪਵੇਗਾ, ਬਸ ਇਹ ਕਿ ਜਿਵੇਂ ਆਪਾਂ ਨੂੰ ਕਾਰ ਦਾ ਏ ਖਰਚਾ ਸਾਡਾ ਵੱਧ ਪੈਣਾ ਕਾਰ ਦਾ ਨਾਲ ਏਹ ਕਾਰ ਦਾ ਇਹ ਇੰਜੋਏਮੈਂਟ ਹੋ ਜਾਂਦੀ ਆ ਆਪਾਂ ਨੂੰ ਜੇੜੀ ਮਰਜ਼ੀ ਲੋਕੇਸ਼ਨ ਮਿਲਦੀ ਐ। ਉੱਥੇ ਖਲੋ ਕੇ ਆਪਾਂ ਆਨੰਦ ਮਾ ਸਕੱਦੇ ਆ। ਕੈਂਪਿੰਗ ਵੀ ਉੱਥੇ ਰੁਕ ਕੇ ਕਰ ਸਕਦੇ ਆ ਹਨਾ ਸਾਰਾ ਹਰ ਇੱਕ ਕੁਛ। ਤਾਨੂੰ ਕੈਂਪਿੰਗ ਵਧੀਆ ਲੱਗਦੀ ਏ?
ਹਾਂਜੀ ਮੈਨੂੰ ਕੈਂਪਿੰਗ ਤੇ ਵਧੀਆ ਲੱਗਦੀ ਆ ਪਰ ਨਾਲ-ਨਾਲ ਮੈਨੂੰ ਨਾ ਫੋ ਟੋ ਖਿ ਚਣ ਦਾ ਵੀ ਬੋਤ ਸ਼ੌਕ ਆ ਮੈਨੂੰ ਇਵੇਂ ਹੁੰਦਾ ਕਿ ਜਿਵੇਂ ਮੈਂ ਬਾਰ ਕਿਤੇ ਗਈ ਆ ਉੱਥੋਂ ਦੀਆਂ ਵਧੀਆ ਯਾਦਗਿਰੀਆ ਅਪਣੇ ਨਾਲ ਮਤਲਬ ਲੈ ਕੇ ਆਵਾਂ ਤੇ ਮੈਨੂੰ ਵੈਹੇ ਵੀ ਓਦਾਂ ਵੀ ਕੁਦਰਤ ਨਾਲ ਬੋਤ ਪਿਆਰ ਐ। ਤੇ ਜਿਵੇਂ ਪਹਾੜਾਂ ਦਾ ਨਜ਼ਾਰਾ ਏ ਸਾਰਾ ਕੁਛ ਮੈਂ ਆਪਣੇ ਨਾਲ ਲੈ ਕੇ ਆਣਾ ਚਾਹੁੰਨੀ ਆ ਤੇ ਇਸ ਲਈ ਮੈਂ, ਇੱਕ ਨਿਊ ਕੈਮਰਾ ਵੀ ਖਰੀਦਿਆ ਹੋਇਆ ਵਾ। ਤੇ ਤੁਸੀਂ ਉਸ ਜਦੋਂ ਅਸੀਂ ਜਾਵਾਂਗੇ ਯਾ ਪਤਾ ਲੱਗ ਤੁਸੀਂ ਉਸ ਟਾਈਮ ਮੇਰੀਆਂ ਫੋਟੋਆਂ ਵੀ ਖਿੱਚਦੇ ਤਾਂ ਕਿ ਉਹ ਯਾਦਗੀਰ ਰੇ।
ਯਾਦਗਿਰੀ ਬਣੇ ਹਨਾ ਹਾਂ ਏ ਤੇ ਤਾਡੇ ਬੋਤ ਵਧੀਆ ਗੱਲ ਐ ਕਿ ਯਾਦਗਿਰੀ ਹਾਡੀ ਰਏਗੀ ਕੈਮਰੇ ਦੇ ਵੇਚ ਫੋਟੋ ਦੇ ਵੇਚ। ਐ ਕਿ ਸਭ ਤੋਂ ਬੈਸਟ ਹੈ, ਕਿ ਆਪਾਂ ਨੂੰ ਕੈਮ ਕਾਰ ਤੇ ਜਾਨਾ ਚਾਈਦਾ ਹਨਾ, ਫੇਰ ਏ ਸਭ ਤੋਂ ਵਧੀਆ ਨਜ਼ਾਰਾ ਲੈ ਸਕਦੇ ਆ, ਆਪਾਂ ਘੁੰਮਨ-ਫਿਰਨ ਦਾ, ਪਾੜਾਂ ਦਾ। ਹਨਾ ਇੰਜੋਏਮੈਂਟ ਕਰ ਸਕਦੇ ਆ, ਮਾਇੰਡ ਨੂੰ ਰੈਸਟ ਮਿਲ ਜਾਂਦੀ ਐ, ਫਰੈਸ਼ਨੈਸ ਮਿਲ ਜਾਂਦੀ ਐ।
ਉਲੇ ਪਾੜਾਂ ਦੇ ਜੇੜੇ ਈ ਯਾਂ ਹਵਾਵਾਂ ਵਾ ਜਿਵੇਂ ਕਿ, ਓਨਾ ਦੇ ਓਥੇ ਸੈਡ ਤੇ ਪੇੜ- ਪੌਦ ਦੀ ਜੇੜੀ ਆ, ਕੈਂਪਿੰਗ ਵਾਸਤੇ ਜਾਨੈ, ਬੋਹਤ ਵਧੀਆ ਜਡਾ ਅਪਣੇ ਆਪ ਨੂੰ, ਹਾਡੇ ਮਨ ਨੂੰ, ਹਾਡੇ ਫਰੈਸ਼ ਕਰਦੀ ਐ, ਖੁਸ਼ ਹੁੰਦਾ ਏ
ਹਾਂਜੀ- ਹਾਂਜੀ। ਮੈਨੂੰ ਤਾਂ ਓ ਓਵੇਂ ਕੈਂਪਿੰਗ ਵੀ ਬੋਤ ਵਧੀਯਾ ਲੱਗਦੀ ਯੈ। ਜਿਵੇਂ ਕਿ ਪਹਾੜਾਂ ਦੇ ਉੱਚੇ ਸਥਾਨ ਤੇ ਜਾ ਕੇ, ਕੈਪ ਕੈਂਪਿੰਗ, ਕਪਿੰਗ ਕਰਨੀ, ਹਾਂਜੀ ਔਹ ਉਥੇ ਏਹ ਹੈਵਾ ਕਿ, ਜਿਵੇਂ ਆਪਾਂ ਪਹਾੜਾਂ ਦੇ ਵਿੱਚ ਮਤਲਬ ਹੋਵਾਂਗੇ ਉਥੇ ਜਿਵੇਂ ਆਪਣੇ ਹੱਥਾਂ ਦੀ ਮਤਲਬ, ਆਪਣੇ ਕੋਲੋਂ ਅਸੀ ਚਾਅ ਬਣਾ ਕੇ ਗਰਮ- ਗਰਮ ਨਾਲ ਪਕੌੜੇ, ਕੁਛ ਕੱਢ ਕੇ, ਤੇ ਉਹ ਇੱਕ ਵ ਵੱਖਰਾ ਈ ਨਜ਼ਾਰਾ ਹੋਣਾ ਕਿ ਅਹੀ ਸਾਫ਼- ਸੁਥ
ਹਾਂਜੀ। ਏਹ ਕਿ ਮੇਰਾ ਏ ਮੇਰੀ ਏਹ ਰਾਏ, ਅਸੀ ਕਿਤੇ, ਕੈਂਪਿੰਗ ਨਾ ਕਰਨ ਜਾਈਯੇ ਕਿਤੇ, ਕਿਤੇ ਵਧੀਆ ਲੋਕੇਸ਼ਨ ਪਾੜਾਂ ਵੱਲ ਨੂੰ, ਕੈਂਪਿੰਗ ਕਰਨ ਜਾਈਯੇ। ਆਪਾਂ, ਏਤੋਂ ਮਤਲ ਕਿ ਆਪਣਾ ਸਮਾਨ ਜੋ ਵੀ ਸਾਨੂੰ ਚਾਹੀਦਾ ਵਾ, ਖਾਣ- ਪੀਣ ਜੋ ਕੁਛ ਵੀ ਆਪਾਂ ਉਥੇ ਬਣਾਣਾ ਵਾ ਸਾਰਾ ਕੁੱਝ ਆਪਾਂ ਇੱਥੋਂ ਲੈ ਕੇ ਜਾ ਕੇ ਉਥੇ ਜਾ ਕੇ ਕੈਂਪਿੰਗ ਕਰੀਏ ਤੇ ਉਹ ਤੇ ਸਭ ਤੋਂ ਵਧੀਯਾ ਨਜ਼ਾਰਾ ਨਾ। ਸਰੀਰ ਨੂੰ ਫਰੈਸ਼ਨੈਸ ਮਿਲੂਗੀ, ਨਾਲੇ ਆਪਣੇ ਜੇੜੇ ਸ਼ੌਂਕ ਆ ਉਹ ਵੀ ਹੋਣਗੇ ਪੂਰੇ।
ਹਾਂਜੀ-ਹਾਂਜੀ ਉਹ ਤੇ ਹੈਗਾ ਈ ਆ, ਮੈਂ- ਮੈਂ ਇੱਕ ਗੱਲ ਏਹ ਵੀ ਸੋਚਦੀ ਪਈ ਸੀਗੀ, ਜਦੋਂ ਅਸੀ ਯ ਤਰਾ ਕਰਨ ਜਾਣਾ ਵਾ, ਉਸ ਦੌਰਾਨ ਵੀ ਅਸੀ ਕੁਛ ਜਰੂਰੀ ਸ ਮਾਨ ਜਿਵੇਂ ਹੁੰਦਾ ਕਿ ਬਿਸਕੁਟ- ਨਮਕੀਨ
ਹਾਂਜੀ- ਹਾਂਜੀ। ਹੋਰ ਏਹ ਜ਼ਰੂਰੀ ਹਾਂ ਜ਼ਰੂਰੀ ਸਮਾਨ ਜੇੜੀ- ਜੇੜੀ ਚੀਜ਼ ਹਾਨੂੰ ਚਾਹੀਦੀ ਏ ਜੇੜੀ ਹਾਨੂੰ ਉਥੇ ਜੁਸ ਕਰਨੀ ਪਏਗੀ, ਆਪਾਂ ਨੂੰ ਉਹ ਸਮਾਨ ਲੈ ਕੇ ਜਾਣਾ ਪੈਨੈ। ਕਿਸੇ ਟੈਮ ਮਾੜੇ ਜੇ ਹਾਂ ਜ਼ਰੂਰ ਚਾਹੀ ਕਿਸੇ ਟੈਮ। ਤਬੀਅਤ ਖਰਾਬ ਹੋ ਜਾਂਦੀ ਔਦੇ ਵਾਸਤੇ ਥੋੜੀ ਬਹੁਤ ਦਵਾਈ ਲੈ ਕੇ ਜਾਣੀ ਚੀਦੀਆ। ਭੁੱਖ ਲੱਗੇ ਖਾਣ ਬਿਸਕੁਟ ਹੋ ਗੇ, ਲਮਕੀਨ ਹੋ ਗੇ, ਚਿਪਸ ਹੋ ਗੇ ਜਿਸ ਜਿੱਦਾਂ ਹਨਾ। ਸਾਰੇ ਇੱਕ ਚੀਜ਼ ਲੈ ਕੇ ਜਾਣੀ ਪਏਗੀ ਆਪਾਂ ਨੂੰ। ਇਹ ਕਿ, ਇਹ ਸਭ ਤੋਂ ਬਹੁਤ ਵਧੀਯਾ ਰਹੇਗਾ ਏਦਾਂ।
ਹਾ ਤੇ ਮੈਂ ਤੋਹਾਨੂੰ ਨਾਲ ਇਹ ਵੀ ਗੱਲ ਕਰਨੀ ਸੀ ਕਿ ਉਥੇ ਰਹਣ ਦਾ ਪ੍ਰਬੰਧ ਕਿਵੇਂ ਕਰਨਾ ਆਪਾਂ।
ਰਹਣ ਦਾ ਏਹ ਹੈ ਕਿ ਆਪਾਂ ਨੂੰ ਜਿਵੇਂ ਕਿ ਲਾ ਲੋ ਸਟੇਅ ਕਰਨ ਵਾਸਤੇ ਕੋਈ ਹੋਟਲ ਵੇ ਕਣਾ ਪੈਣਾ ਜਿੰਨਾ ਹਾਡੇ ਆਪਣਾ ਕੀ ਅ ਵਡੇ ਵਡੇ ਜਿ ਮਤਲਬ ਕਿ ਦੇ ਹਿਸਾਬ ਨਾਲ ਹਨਾ ਆਪਣਾ ਉਹ ਬਜਟ ਤੇ ਅਪਣਾ ਪਹਿਲੇ ਹੀ ਵੇਖਣਾ ਪੈਨੈ ਬਜਟ ਦੇ ਹਿਸਾਬ ਨਾਲ ਆਪਾਂ ਨੂੰ ਹੋਟਲ ਰੂਮ ਵੇਖਣਾ ਪੈਨੈ ਉਥੇ ਔਨਲਾਈਨ ਬੁਕਿੰਗ ਤੇ ਕਰਨੀ ਪੈਣੀ ਐ। ਰੈਂਟ ਦੇ ਹਸਾਬ ਨਾ ਹੈਨਾ। ਸਭ ਹਰ ਇੱਕ ਚੀਜ਼ ਵੇਖਣੀ ਪੈਣੀ ਐ ਆਪਾਂ ਨੂੰ ਨਿੱਕੀ- ਨਿੱਕੀ ਚੀਜ਼।
ਹਾਂਜੀ- ਹਾਂਜੀ। ਤੇ ਮੈਂ ਏਹ ਸੋਚਣ ਮੇਰਾ ਤੇ ਏਹ ਵਿਚਾਰ ਸੀਗਾ ਕਿ ਅਸੀ- ਅਸੀ ਹੋਟਲ ਵੀ ਮਤਲਬ ਇੱਕ ਬੁੱਕ ਕਰਵਾ ਲਾਂਗੇ। ਜਦੋਂ ਅਸੀ ਹੋਟਲ ਚ ਰਹਣਾ ਹੋਏਗਾ ਉਹ ਵੀ ਪਰ ਉਦੇ ਵਿੱਚ ਇੱਕ ਦਿਨ ਕੱਢ ਕੇ ਅਸੀ ਕੈਂਪਿੰਗ ਲਈ ਜਾਵਾਂਗੇ। ਕਿ ਜਿੱਥੇ ਅਸੀ ਮਤਲਬ ਆਪਣਾ ਅਹੀ ਖੁਦ ਅਹੀ ਅਪਣੇ ਮਤਲਬ ਅਹੀ ਅ ਕੁਦਰਤ ਦਾ ਆਨੰਦ
ਹਾਂਜੀ। ਕੈਮ ਇਗ ਦਾ ਏਹ ਨਜ਼ਾਰਾ ਕਿ ਆਪਣਾ ਇੱਕ ਤੇ ਹੋਟਲ ਦਾ ਰੈਂਟ ਵੀ ਬਚਦਾ। ਦੂਸਰੀ ਨਾਲੇ ਅਪਨਾ ਇੰਜੋਏਮੈਂਟ ਵੀ ਹੁੰਦਾ ਵਾ, ਆਹੀ ਖੁੱਦ ਆਪਣੇ ਵਾਸਤੇ ਖਾਣ ਨੂੰ ਬਣਾ ਸਕਦੇ ਆਂ। ਪ੍ਰੈਸ਼ਨੈਸ ਹੈਗੀ ਐ, ਹਰ ਇੱਕ ਚੀਜ਼, ਹੈਨਾ। ਬੜੇ ਬੈਨੀਫਿਟ ਹੈਗੇ ਆ ਆਪਾਂ ਨੂੰ ਕੈਂਪਟੀਂਗ ਕਰਨ ਦੇ ਅਸੀਂ ਫੋਟੋਆਂ ਵੀ ਖਿੱਚ ਸਕਦੇ ਆਂ ਆਪਣੀਆਂ ਯਾਦਗਿਰੀ ਬਣਾਣ ਵਾਸਤੇ ਹਨਾ, ਕੈਮਰੇ ਚ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਬੋਤ ਫ਼ਾਇਦੇ ਐ ਏਦੇ।
ਹਾਂ, ਕੈ ਕੇ ਆਪਾਂ ਨੂੰ ਆਪਣੇ ਬ ਦੇ ਹਿਸਾਬ ਨਾਲ ਆਪਣਾ ਰੂਮ ਰਾਮ ਸਾਰੀ ਓਨਲਾਈਨ ਬੁਕਿੰਗ ਕਰਨੀ ਪਏਗੀ, ਜੇੜਾ ਆਪਾਂ ਏਕ ਦਿਨ ਵਾਸਤੇ ਤੇ ਕਿਤੇ ਸਟੇ ਕਰ ਲੀਏ, ਓਤੋਂ ਅੱਗੇ ਸਾਨੂੰ ਕੈਂਪਿੰਗ ਕਰਨ ਵਾਸਤੇ ਜਗ੍ਹਾ ਮੇਲ ਜੇ।
ਹਾਂਜੀ-ਹਾਂਜੀ, ਹਾਂਜੀ। ਏ ਤਾਂ ਹੈਗਾ ਈਏ।
ਹਾਂਜੀ, ਏ ਤੇ ਆਪਾਂ ਨੂੰ ਪੈਲੇ ਸੋਚ ਕੇ ਤੁਰਨਾ ਪਏਗਾ ਨਾ, ਕਿ ਹਾਂ ਵੀ ਆਪਾਂ ਆਹ ਜਗ੍ਹਾ ਤੇ ਜਾ ਕੇ ਰੁਕਣਾ ਵਾ। ਏਥੋਂ ਰੋਕਣਾ ਏਥੋਂ ਅੱਗੇ ਗ ਸਟੇ ਕਰਨੀ ਏ, ਏਥੋਂ ਅੱਗੇ ਕੈਂਪਿੰਗ ਕਰਨੀ ਐ, ਹਨਾ।
ਹਾਂਜੀ-ਹਾਂਜੀ, ਤੇ ਤੁਆਡੇ ਨਾਲ ਤੁਸੀਂ ਕੱਲੇ ਜਾਓਗੇ ਯਾਂ ਫੇਰ
ਨਈਂ-ਨਈਂ ਫਰੈਂਡ ਵੀ ਜਾਣਗੇ ਮੇਰੇ। ਫਰੈਂਡ ਵੀ ਹੈਗੇ ਆ, ਏਕ-ਦੋ ਰੈਲੇਟਿਵ ਵੀ ਹੈਗੇ ਆ। ਅਸੀਂ ਸਾਰੇ ਜਣੇ ਇੱਕ ਵਾਰ ਇੱਕ ਕਿਸੇ ਦਿਨ ਬੈਠ ਕੇ ਪ੍ਰੋਗਰਾਮ ਬਣਾ ਲੈਂਦੇ ਆ। ਕਿ ਹਾਂਜੀ, ਆਪਾਂ ਕਿਸ ਦਿਨ ਫ੍ਰੀ ਹੈਗੇ ਸਾਰੇ ਜਣੇ ਹਨਾ, ਉਸ ਦਿਨ ਕਿਸੇ ਟਾਈਮ ਕਿਸੇ ਨੂੰ ਜੇੜੇ ਕੋਈ ਫ੍ਰੀ ਹੁੰਦਾ ਕਿਹੇ ਟੈਮ ਕੋਈ ਸੰਡੇ ਹੁੰਦਾ ਹੈਨਾ, ਅਸੀਂ ਇੱਕ ਵਾਰ ਬੈ ਕੇ ਸਾਰੇ ਜਣੇ ਕੱਠੇ ਡਿਸਕਸ ਕਰ ਲਾਂਗੇ, ਬੈਹ ਕੇ ਸਲਾਹ ਕਰ ਲਾਂਗੇ। ਇਸ ਕੀ ਦੋ ਆਈ ਫ੍ਰੀ ਆ, ਹੈਨਾ।
ਹਾਂਜੀ-ਹਾਂਜੀ, ਹਾਂਜੀ ਏਸ ਤੋਂ ਸਲਾਹ ਕਰਨੀ ਜਰੂਰੀ ਏ।
ਸਲਾਹ ਕਰਨੀ ਬੋਤ ਜਰੂਰੀ ਐ, ਕੁੁਝ ਅਸੀਂ ਸਲਾਹ ਕਰਕੇ ਤੁਰਾਂਗੇ, ਫੇਰ ਸਭ ਤੋਂ ਰੱਬ ਵਧੀਆ ਰਵਾਂਗੇ।
ਹਾਂਜੀ-ਹਾਂਜੀ। ਮੇਰੇ ਵੀ ਮੇਰੇ ਵੀ ਪਰਵਾਰ ਵਿੱਚ ਵੀ ਮੇਰੇ ਮਾਤਾ-ਪਿਤਾ ਅਤੇ ਮਤਲਬ ਕੁਛ ਰਿਸ਼ਤੇਦਾਰ ਹੈਗੇ। ਹੈਗੇ ਆ ਜੋ ਨਾਲ ਜਾਣ ਲਈ ਮਤਲਬ ਚਾਹਵਾਨ ਹੈਗੇ ਆ। ਮੈਂ ਵੀ ਓਨਾ ਨੂੰ ਨਾਲ ਲੈ ਕੇ ਹੀ ਜਾਣਾ ਵਾਂ।
ਹਾਂਜੀ-ਹਾਂਜੀ।
ਹਾਂਜੀ ਤੇ ਏਸ ਲਈ ਕੋਈ ਗੱਲ ਨੀ ਅਸੀ ਕਿਸੇ ਦਿਨ ਅਸੀਂ ਪ੍ਰੋਗਰਾਮ ਬਨੋਨੇ ਆਂ, ਤੇ ਫੇਰ ਬੈਹ ਕੇ ਤੇ ਸਾਰਾ ਕੁਛ ਅਸੀਂ ਵਿਚਾਰ ਕਰਦੇ ਯਾ, ਏਕ ਦੂਜੇ ਹਾਂਜੀ, ਤੇ ਮੈਂ ਤੁਆਨੂੰ ਹ ਹੋਰ ਏਕ ਗੱਲ ਹੋਰ ਪੁੱਛ ਕੈਂਣੀ ਸੀਗੀ ਕਿ ਜਿਵੇਂ ਤੁਹਾਨੂੰ ਪਤੈ ਕਿ ਪਹਾੜਾਂ ਦੇ ਵਿੱਚ ਮੌਸਮ ਦਾ ਵਿੱਚ ਤਬਦੀਲੀ ਹੁੰਦੀ ਰੈਂਦੀ ਆ, ਕਦੀ ਸਰਦੀ ਤੇ ਕਦੀ ਗਰਮੀ ਹੈਨਾ। ਰਾਤ ਦੇ ਸਮੇਂ ਮੋ ਅਹ ਜਾਦਾਤਰ ਮੌਸਮ ਠੰਡਾ ਹੋ ਜਾਂਦਾ। ਹੁੰਦਾ ਵਾ, ਤੇ ਮੇਰਾ ਵੀ ਹਾਂਜੀ, ਤੇ ਮੇਰਾ ਵਿਚਾਰ ਇਹ ਸੀਗਾ ਕਿ ਅਸੀਂ ਨਾ ਅਪਣੇ ਨਾਲ ਦੋਵੇਂ ਤਰ੍ਹਾਂ ਦੇ ਕੱਪੜੇ ਜਿਵੇਂ ਸਰਦੀ ਵਾਲੇ ਤੇ ਗਰਮੀ ਵਾਲੇ ਵੀ ਲੈ ਕੇ ਚੱਲੀਏ, ਕਿ ਜਿਵੇਂ ਰਾਤ ਨੂੰ ਜੇ ਠੰਡ ਹੋਜੇ ਤੇ ਅਸੀਂ ਓ ਪੈਣ ਸਕੀਏ ਤੇ ਅਪਣਾ ਸਰਦੀ-ਜੁਕਾਮ ਵਗੈਰਾ ਤੋਂ ਬਚ
ਹਾਂ-ਹਾਂ, ਬਿਲਕੁਲ ਗੱਲ ਤੁਆਡੀ ਗੱਲ ਸਈ ਐ। ਸਾਨੂੰ ਏ ਏਹ ਤਰੀਕੇ ਨਾਲ ਚੱਲਣਾ ਪੈਣਾ, ਜਿਵੇਂ ਕਿ ਸਵੇਰੇ ਗਰਮੀ ਆ ਐ ਪਾਣਾ, ਗਰਮੀ ਦੇ ਕੱਪੜੇ ਕੱਪੜੇ ਵੱਲ ਪਾਏ ਹੋਣ। ਰਾਤ ਨੂੰ ਸਰਦੀ, ਤੇ ਰਾਤ ਨੂੰ ਸਰਦੀ ਦੇ ਪਾਏ ਹੋਣ ਕਿ ਜੇੜਾ ਈਏ ਅਪਣੀ ਤਬੀਅਤ ਖ਼ਰਾਬ ਹੋਣ ਤੋਂ ਬਚਾ ਸਕੀਏ, ਹੈਨਾ।
ਹਾਂਜੀ, ਤੇ ਨਾਲ ਜਰੂਰਤਮੰਦ ਅਪਣੀਆਂ ਦਵਾਈਆਂ ਵੀ ਨਾਲ ਲੈਕੇ ਚਲੀਓ। ਤੇ, ਹੰਜੀ। ਤੇ ਬਾਕੀ ਵੇਖਦੇ ਅਤ ਕੋਈ ਨਾ ਕਿਸੇ ਦਿਨ ਬਨੋਨੇ ਆ ਮੰਗਲ, ਬੁੱਧਵਾਰ ਤਕ ਸਲਾਹ ਤੇ ਤੁਸੀਂ ਫਿਰ ਦੇਖ ਲਿਓ ਤੁਸੀਂ ਆਜਿਓ ਸਾਡੇ ਘਰ ਤੇ ਅਸੀਂ ਬੈ ਕੇ ਵਿਚਾਰ ਕਰ ਲਵਾਂ
ਵਿਚਾਰ ਕਰ ਲਾਂਗੇ ਕੀ ਅ ਕਿਸ ਦਿਨ ਆਪਾਂ ਫ੍ਰਰੀ ਹੈਗੇ ਆ ਹਨਾ ਕਿਸ ਦਿਨ ਚੱਲਾਂਗੇ ਸਾਰੇ ਡਿਸਕਸ ਕਰ ਲਾਂਗੇ ਆਪਾਂ।
ਹਾਂਜੀ-ਹਾਂਜੀ ਸਾਰਾ ਵਿਚਾਰ ਕਰ ਲਾਂਗੇ ਏਦੇ ਉੱਤੇ ਤੇ ਫੇਰ ਦੇਖਦੇ ਆ ਚਲੋ
ਚਲੋ ਮਿਲਦੇ ਆ ਫੇਰ ਸਸ ਸ੍ਰੀ ਕਾਲ ਜੀ।
ਹਾਂਜੀ ਓਕੇ।